ਹਾਂ
ਸਸ ਸ੍ਰੀ ਕਾਲ ਜੀ। ਸਸ ਸ੍ਰੀ ਕਾਲ ਆਵਾਜ਼ ਆ ਰਹੀ ਆ ਜੀ। ਠੀਕ ਹੈ ਜੀ ਵਧੀਆ ਤੁਸੀਂ ਦੱਸੋ ਹੋਰ ਕੀ ਬਣਾਏ ਜਾਂਦੇ ਜੀ।
ਕੁਛ ਨੀ ਮੈ ਹੁਣ ਤਾਂ ਫੀ ਸੀਗੇ ਤੇ ਆਪਣਾ ਟੋਪਿਕ ਹੈਗਾ ਜੀ ਫਾਸਟ ਫੂਡ ਬਾਰੇ।
ਹਾਂਜੀ
ਅਤੇ ਉਹਦੇ ਜਿਹੜੇ ਫਾਇਦੇ ਹੈਗੇ, ਨੁਕਸਾਨ ਹੈ
ਹਾਂਜੀ
ਨੀ ਤੁਹਾਡੀ ਗੱਲ ਆ ਰਹੀ ਹੈ ਜੀ ਆ ਰਹੀ ਆਵਾਜ਼।
ਹਾਂਜੀ ਹਾਂਜੀ ਬੋਲੋ ਆਗੇ ਦੱਸੋ ਆਗੇ ਦੱ
ਅੱਜ ਆਪਾਂ ਟੋਪਿਕ ਫਾਸਟ ਫੂਡ ਬਾਰੇ ਹੈ ਜੀ ਜਿਵੇਂ ਇਹਦੇ ਫਾਇਦੇ ਤੇ ਨੁਕਸਾਨ।
ਹਾਂਜੀ-ਹਾਂਜੀ, ਹਾਂਜੀ।
ਤੁਸੀਂ ਮਤਲਬ ਫਾਸਟ ਫੂਡ ਹੈ ਜਿਵੇਂ ਹਾਂਜੀ ਮੈਂ ਗੱਲ ਕਹਿ ਰਿਹਾ ਕਿ ਜਿਵੇਂ ਆ ਫਾਸਟ ਫੂਡ ਹੈਗੇ ਤੁਹਾਨੂੰ ਪਸੰਦ ਹੈ ਕਿ ਨਾ ਪਸੰਦ ਹੈ।
ਮੈਨੂੰ ਨਹੀ ਪਸੰਦ ਇਹ ਮੈਨੂੰ ਨਹੀਂ ਹੈ ਪਸੰਦ ਨਹੀ ਹੈ।
ਕਾ ਤੋ।
ਮੈਨੂੰ ਤਲੀਆਂ ਚੀਜ਼ਾਂ ਹੁੰਦੀਆ ਪਤਾ ਨੀ ਕਿੱਥੋਂ-ਕਿੱਥੋਂ ਦਾ ਸਮਾਨ ਪਾਇਆ ਹੁੰਦਾ ਇਸ ਤੋਂ ਬੰਦਾ ਘਰੇ ਬਣਾ ਕੇ ਚੀਜ਼ ਖਾਲੇ ਸਹੀ ਨੀ ਹੈਗੀ। ਚੰਗੀ ਨੀ ਹੋਦੀ।
ਮੈਂ ਤਾਂ ਫਾਸਟ ਫੂਡ ਮੈਂ ਤਾਂ ਆਹ ਗੱਲ ਕਹਿ ਰਿਹਾ ਕਿ ਜਿਵੇਂ ਜਿਹੜੇ ਆਪਾ ਘਰੇ ਮਨਾਨੇ ਆ ਹਾ ਇੱਕ ਬਾਰ ਖਾਨੇ ਆ।
ਹਾਂਜੀ
ਉਸ ਬਾਰੇ ਕਹਿ ਰਿਹਾ ਜਿਵੇ ਤੁਸੀਂ ਕਹਿ ਰਹੇ ਹੋ ਫਾਸਟ ਫੂਡ ਪਸੰਦ ਨਹੀਂ ਹੈਗਾ ਤੁਸੀ ਨਾਲ ਕਹਿ ਰਹੇ ਹੋ ਕਿ ਘਰੇ ਜਿਹੜੇ ਬਣਾਦੇ ਉਹ ਪਸੰਦ ਹੈ। ਤੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਜਿਵੇ ਫਾਸਟ ਫੂਡ ਹੈਗੇ ਨੇ ਜਿਵੇਂ ਬਾਰ ਚੀਜ਼ਾ ਨੀ ਖਾਣੀ ਚਾਹੀਦੀ ਆਪਾ ਘਰ ਬਣਾ ਕੇ ਖਾ ਰਹੇ ਹੋ ਤੋਂ ਬੇਸਟ ਹੈ।
ਹਾਂ ਇਹੀ ਮੈਂ ਬੋਲ ਰਹੀ ਆ ਨਾ ਵੀ ਮੈਨੂੰ ਬਾਰ ਆ ਚੰਗਾ ਨੀ ਲੱਗਦਾ ਫਾਸਟ ਫੂਡ ਜਿਹੜੇ ਪਾਂ ਘਰੋਂ ਖਾ ਘਰੋਂ ਹੀ ਬਣਾਈਏ ਇੱਕ ਤਾਂ ਆਪਾ ਮਨਪਸੰਦ ਚੀਜ਼ ਇੱਕ ਪਤਾ ਬਾਰ ਦਾ ਹੁੰਦਾ ਉਹ ਤੇ ਪਤਾ ਨੀ ਕੀ-ਕੀ ਚੀਜ਼ ਪਾਈ ਹੁੰ
ਬਿਲਕੁਲ-ਬਿਲਕੁਲ ਸਹੀ ਹੈ ਜੀ ਮਤਲਬ ਤੁਹਾਡਾ ਕਹਿਣ ਦਾ ਮਤ ਲਬ ਹੈਗੇ ਜਿਹੜੇ ਬਾਹਰ ਜਿਹੜੇ ਵੀ ਹੋਟਲ ਹੈਗੇ ਰੈਸਟੋਰੈਂਟ ਹੈਗੇ, ਢਾਬੇ ਹੈਗੇ, ਰੇਹੜੀਆਂ ਹੈਗੀ ਇਹ ਜਿੰਨੇ ਵੀ ਫਾਸਟ ਫੂਡ ਬਣਾ ਰਹੇ ਹੈ ਜਿਵੇਂ ਚੌਮੀਨ ਹੈ, ਬਰਗਰ ਹੈ, ਕੁਲਚਾ ਹੈ ਦਹੀ ਬੱਲੇ ਹੈ, ਆਲੂ ਟਿੱਕੀ ਹੈਗੀ ਤੇ ਛੋਲੇ ਟਰੇ ਹੈਗੇ ਇਹਨਾ ਚ ਨਾ ਰਿਫਾਇੰਡ ਤੇਲ ਹੁੰਦਾ।
ਹਾਂਜੀ ਕਿਉਂਕਿ ਦੇਖੋ ਇੱਕ ਜਿਹੜੇ ਹੋਟਲ ਬਣੇ ਵਧੀਆ ਹਾਂ
ਕਸ ਹੋ ਰਿਹਾ ਨਾ ਮਿਕਸ ਰਿਫਡ ਤੇਲ ਮਿਕਸ ਆ ਰਿਹਾ ਇਸ ਕਰਕੇ ਨਾ ਆਉਣ ਵਾਲ ਮਤਲਬ ਫਾਸਟ ਫੂਡ ਜਿੰਨੀ ਵੀ ਹੈਗੀ ਨਾ, ਆਪਾਂ ਨੂੰ ਸਵਾਦ ਲੱਗਦੀ ਏ, ਤੇ ਮਤਲਬ ਬਾਅਦ ਚ ਖ਼ਰਾਬ ਕਰਦੀ ਐ।
ਹਾਂਜੀ ਏਹ ਤਾਂ ਤੁਆਡੀ ਗੱਲ ਸਈ ਐ, ਵੀ ਫਾਸਟ ਫੂਡ ਨਈ ਖਾਣਾ ਚਾਹੀਦਾ। ਬਸ ਆਪਾਂ ਦੇਖਦੇ ਆ ਮੋਬਾਇਲਾਂ ਤੇ, ਟੀਵੀਆਂ ਤੇ, ਕਿੰਨਾ ਕੁਛ ਉ ਤੇ ਵੀ ਡਾਇਆ ਹੁੰਦਾ ਏ। ਕੀੜੇ ਹੁੰਦੇ ਏ। ਸਫ਼ਾਈ ਨਈ ਹੁੰਦੀ, ਹਨਾ? ਮ ਮੱਖੀਆਂ ਪਿੰਨਪਨਾਦੀਆਂ ਹੁੰਦੀਆਂ ਏ।
ਔਹ ਇੱਕ ਤਾਂ ਸਾਪ, ਇੱਕ ਤਾਂ ਜੀ ਸਾਪ ਸਪਾਈ ਨਹੀਂ ਹੁੰਦੀ, ਇੱਕ ਤਾਂ ਬਿਲਕੁਲ ਵੀ।
ਹਾਂਜੀ ਸਾਪ ਸਪਾਈ।
ਹਾਂਜੀ-ਹਾਂਜੀ।
ਹਾਂਜੀ, ਤਾਂ ਕਰਕੇ ਮੈਨੂੰ ਬਾਅਰ ਦੀ ਕੋਈ ਵੀ ਚੀਜ਼ ਪਸੰਦ ਹੈ ਨਈ, ਕੋਈ ਵੀ ਠੀਕ ਏ, ਜੇਅੜਾ ਵੀ ਖਾਓ, ਘਰਦਾ ਖਾਓ, ਆਪਣੇ ਹੱਥ ਨਾਲ ਬ
ਆਪਣੀ ਜੀ, ਮਤਲਬ ਆਪ ਬਾਹਰ ਚੀਜ਼ਾਂ ਕੋਈ ਨੀ ਖਾਂਦਾ ਜੀ, ਕਦੀ ਵੀ ਨਈ ਖਾਂਦਾ ਬਾਹਰੋ।
ਆਪ
ਕਿਉਂਕਿ ਔਹ ਬਾਅਦ ਚ, ਖ਼ਰਾਬ ਕਰਦੀ ਐ ਜੀ।
ਹਾਂਜੀ।
ਹੁਣ ਤੁਸੀਂ ਔਸ, ਛੋਲੇ ਭਟੂਰੇ ਮੰਨ ਲਓ। ਪੀਜਾ ਮੰਨ ਲਿਓ, ਹੁਣ ਕੇ ਰਏ ਕਿ ਪੀਜਾ ਜੇਅੜਾ ਹੈਗਾ ਜੇ ਪੀਜਾ ਨਾ, ਅੱਧੇ ਅੱਠ ਨੌ ਘੰਟੇ ਬਾਅਦ ਪੱਚਦਾ ਜੇ ਪੀਜਾ।
ਹਾਂਜੀ ਮੈਂ ਪੀਜਾ, ਸਈ ਗੱਲ ਦੱਸਾਂ, ਅੱਜ ਤੱਕ ਮੈਨੇ ਪੀਜੇ ਨੂੰ ਹੱਥ ਨੀ ਲਾਇਆ।
ਸਭ ਤੋਂ ਬਦੀਆ ਜੀ, ਸਭ ਤੋਂ ਬਦੀਆ ਏ ਜੀ।
ਹਾਂਜੀ, ਨਾ ਅਸੀ ਪੀਜਾ ਖਾਇਆ, ਨਾ ਅਸੀ ਕੋਈ ਚੀਜ਼ ਨੀ ਖਾਂਦੇ ਬਾਰ ਦੀ। ਕੋਈ ਕਿਦਰੇ ਜਾਣਾ ਹੁੰਦਾ ਏ ਨਾ ਅਸੀਂ ਘਰ ਦਾ ਖਾਣਾ ਬਣਾ ਕੇ ਲੈ ਕੇ ਜਾਂਦੇ ਹੁੰਦੇ ਐ, ਅਸੀਂ ਬਾਅਰ ਦੀ ਕੋਈ ਚੀਜ਼ ਨਈ ਖਾਣੀ।
ਤੁਸੀਂ ਨਾ ਹੁਣ ਵੇਖ, ਤੁਸੀਂ ਹੁਣ ਵੇਖ ਰਏ ਔ। ਤੁਸੀਂ ਹੁਣ ਵੇਖ ਰਏ ਔ, ਬਾਰ ਮਤਲਬ ਜੀ ਜੇਅੜੇ ਬਾਈ-ਬਾਈ ਸਾਲ ਦੇ, ਤੇਈ-ਤੇਈ ਸਾਲ ਦੇ ਬੱਚੇ, ਉਹਨਾਂ ਨੂੰ, ਹਾਰਟ ਅਟੈਕ ਆਏ ਹੈ।
ਹਾਂਜੀ।
ਉਹ ਏਅਨਾਂ ਕਰਕੇ ਐ ਜੀ, ਤਲੀ ਚੀਜ਼ਾਂ ਹੋ ਗਈ, ਤੇਲ ਹੋ ਗਿਆ।
ਹਾਂਜੀ-ਹਾਂਜੀ, ਤਾਂ ਈ ਤਾਂ ਤੁਆਡੇ
ਹਾਂਜੀ, ਏਸ ਕਰਕੇ ਆਯਾ ਆ। ਤਲੀ ਚੀਜ਼ਾਂ ਤਾਂ ਖਾਣੀ ਨੀ ਚਾਈਦੀਆਂ ਕਦੇ ਵੀ, ਉਹ ਆਪਣਾ ਫੇਸ ਵੀ ਖਰਾਬ ਹੁੰਦਾ ਏ ਜੀ, ਸਰੀਰ ਵੀ ਖ਼ਰਾਬ ਹੁੰਦਾ ਏ ਜੀ। ਹੱਡਿਆਂ ਵੀ ਕਮਜ਼ੋਰ ਹੁੰਦੀ ਹੈ ਜੀ, ਏਸ ਤੋਂ ਬਦੀਆ ਏ ਜੀ ਏਸ ਤੋਂ ਬਦੀਆ ਆਪਦੇ ਘਰੇ, ਦੇਸੀ ਘੀ ਯਾ ਸਰ੍ਹੋਂ ਦਾ ਹੋਵੇ ਤੇਲ, ਉਹ ਪਾ ਕੇ ਕੁਛ ਵੀ ਕੱਢ ਲਓ, ਕੁਛ ਵੀ ਬਣਾ ਲਓ।
ਹਾਂਜੀ, ਤੁਆਡੀ ਗੱਲ ਸਈ ਹੈ ਜੀ।
ਖਾਣ ਦਾ ਈ ਮਨ ਹੋਵੇ ਤਾਂ, ਬਦੀਆ ਚੀਜ਼ ਖਾਣੀ ਚਾਹੀਦੀ ਹੈ ਜੀ, ਜਿਵੇਂ ਦੇਸੀ ਘੀ ਦਾ ਹੋ ਗਿਆ
ਹਾਂਜੀ, ਅਸੀਂ ਕਰ ਦੀਆਂ ਚੀਜਾਂ ਈ ਖਾਂਦੇ, ਲੱਸੀ, ਦਈ, ਦੂਧ, ਘਿਓ। ਅਸੀਂ ਜੇ ਸਾਡੇ ਕੁਛਣੀ ਹੁੰਂਦੇ ਨਾ, ਤੇ ਅਸੀਂ ਪਤਾ ਏ ਅਹ ਦੂੱਧ ਕਰਾਂ, ਚਜੀ ਜਾਤਰਾ ਲਾ ਲੈਂਦੇ ਆ, ਵੀ ਘਰੋਂ ਤੋਂ ਹਾਂਜੀ, ਘਰੋਂ ਤੋਂ ਜਆਦਾ ਦੁੱਧ ਲੈ ਕੇ ਆਂਦੇ ਹੁੰਦੇ ਐ। ਕ ਦਈ ਬਣਾ ਲਿਆ, ਲੱਸੀ ਬਣਾ ਲਿਆ, ਮੱਖਣ ਬਣਾ ਲਿਆ, ਅਸੀਂ ਔ ਚੀਜ਼ਾਂ ਜ਼ਆਦਾ ਖਾਂਦੇ ਆਂ। ਅਸੀਂ ਬਜ਼ਾਰ ਦੀ ਕੋਈ ਚੀਜ਼ ਨੀ ਦੇਖ ਕੇ ਆਂਦੇ, ਕੋਈ ਚੀਜ਼ ਨੀ ਤੰਜੀ ਅਜ ਤਾਰੇਨ ਕੋਲ ਸ ਬਾਰ ਜੀ।
ਬਿਲਕੁਲ ਸਈ ਹੈ ਜੀ।
ਹੂੰ ਹਾਂਜੀ।
ਏਸ ਤੋਂ ਬਦੀਆ ਹੈ ਕਿ, ਅੱਜ ਕੱਲ ਤਾਂ ਨਈ, ਅੱਜ ਕੱਲ੍ਹ ਤਾਂ ਤੁਸੀਂ ਵੇਖ ਰਏ ਔ ਕਿ ਜਿਵੇਂ ਯੂ ਟਿਊਬ ਤੇ ਸਭ ਕੁਝ ਸਿਖਾ ਰਏ ਐ।
ਹਾਂਜੀ।
ਮਤਲਬ ਕਿ ਕਿਵੇਂ ਬਣਾਈ ਸਿੱਖ ਸਕਦੇ ਆ ਸਮਾਨ? ਕੱਤਾ ਕੁਛ ਵੀ ਐ, ਘਰੇ ਬਣਾ ਸਕਦੇ ਆ ਆਪਾਂ।
ਹਾਂਜੀ-ਹਾਂਜੀ, ਏਹ ਵੀ ਤੁਆਡੀ ਗੱਲ ਸਈ ਐ।
ਹਾਂਜੀ-ਹਾਂਜੀ।
ਹੂੰ
ਬਾਹਰ ਤਾਂ ਤੁਸੀਂ ਮੰਨ ਕੇ ਚਲੋ ਤੁਸੀਂ ਨਾ
ਹੂੰ
ਹੁਣ ਭੁੱਖ ਲੱਗੀ ਹੈ ਤੁਸੀਂ ਸਮੋਸਾ ਖਾ ਲਿਓ ਤ ਤੁਸੀਂ ਸ਼ਾਮ ਦੇ ਤੁਹਾਨੂੰ ਭੁੱਖ ਨੀ ਲੱਗਣੀ ਫੇਰ
ਹਾਂਜੀ ਕਿਉਂ ਸਮੋਸੇ ਵੀ ਤਾਂ ਕਦੋਂ ਦੇ ਪਏ ਹੁੰਦੇ ਬਾਅਦ ਚ ਉਹਨਾਂ ਨੇ ਤੇਲ ਤੇ ਗਰਮ ਕੀਤਾ
ਫਿਰ ਉਹ ਵੀ ਤਾਂ ਵੀ ਕਰਦਾ ਆਪਾਂ ਨੂੰ
ਹੁਣ ਤਾਂ ਆਮ ਹੋ ਗਏ ਜੀ ਹੁਣ ਜਿਵੇਂ ਮੇਰਿਜ ਪਾਰਟੀ ਹੈਗੀ ਤੇ ਐਨੀਵਰਸਰੀ ਹੈਗੀ ਤੇ ਬਰਡੇ ਪਾਰਟੀ ਟੀ ਹੈ ਤੇ ਹਰ ਥਾਂ ਤੇ ਮਤਲਬ ਇਹਨਾਂ ਦੇ ਬਿਨਾਂ ਕੁਛ ਸਰਦਾ ਹੀ ਨ ਜੀ
ਇਹ ਮਤਲਬ ਨਾ ਹੁਣ ਇਸ ਤੁਸੀਂ ਮੰਨ ਕੇ ਚੱਲੋ ਇਹ ਨਾ ਮਤਲਬ ਬੰਦੇ ਦਾ ਮੇਨ ਹੋ ਗਿਆ ਫਾਸਟ ਫੁਸਟ ਹੋ ਗਿਆ ਹੁਣ ਤੁਸੀਂ ਨਾ ਮਨ ਕਿ ਚਲੋ ਜਿਵੇਂ ਪਰਿਵਾਰ ਚ ਕਰੇ ਕੋਈ ਹੈਗਾ ਨਹੀ ਇੱਕ ਬੰਦਾ ਹੈਗਾ ਜਾਂ ਕੋਈ ਸਟੂਡੈਂਟ ਹੈਗਾ ਬਾਹਰ ਰਹਿ ਰਿਹਾ ਰੂਮ ਲੈ ਕੇ
ਹਾਂਜੀ ਉਹਨੇ
ਉਹ ਮਤਲਬ ਕਈ ਵਾਰ ਹੁੰਦਾ ਕਿ ਆਲਸ ਕਰ ਜਾਂਦੇ ਆ ਕਿ ਹੁਣ ਤਾਂ ਮਤਲਬ ਆਪਣੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਇੱਕ ਬੰਦੇ ਦਾ ਕਿਵੇਂ ਖਾਣਾ ਬਣਾਈਏ ਤਾਂ ਕੀ ਕਰੂਗਾ ਕਿ ਮੈਗੀ ਮੂਗੀ ਲਿਆਉਗਾ ਬਾਰੋਂ
ਹਾਂਜੀ
ਉਹ ਕਹਿੰਦਾ ਕਿ ਦੋ ਮਿੰਟ ਲੱਗਣੇ ਕਿ ਤਿੰਨ ਮਿੰਟ ਲੱਗੂਗਾ ਮੈਗੀ ਬਣਾ ਕੇ ਖਾ ਲਈਏ ਆ
ਹਾਂਜੀ ਇਹ ਤਾਂ ਤੁਹਾਡੀ ਗੱਲ
ਸਾਰੀ ਹੈ ਉਹਨਾ ਚ ਕਾਂਚ ਆ ਰਿਹਾ
ਹਾਂਜੀ ਜੇ ਆਪਾਂ ਟੀ ਵੀ ਤੇ ਇਹਨਾਂ ਨੂੰ ਬਣਾਉਂਦੇ ਦੇਖ ਪਤਾ ਕੀ ਨਾਲ ਮੈਗੀ ਬਣੀ ਹੈ ਚੋਕਲੇਟ ਬਣੀਆ
ਜਿਹੜੇ ਜਿਹੜੇ ਮਿਲਾਉਂਦੇ ਨਾ ਜਿਹੜਾ ਮੈਦਾ ਮੂਦਾ ਹੈਗਾ ਜੋ ਵੀ ਚੀਜ਼ ਸਮਾਨ ਹੈ ਮਿਲਾਉਂਦੇ ਆ ਨਾ ਇੱਕ ਤਾਂ ਗੰਦੇ ਪੇਅਰ ਨਾਲ ਮਿਲਾਉਂਦੇ ਜੀ
ਹਾਂਜੀ
ਪੇਰਪੁਰ ਵਗੈਰਾ ਕੁ ਸਾਫ਼ ਨਹੀਂ ਕਰਦੇ ਜੀ ਆਏ ਤਾਂ ਤਾਂ ਗੱਲ ਹੈ ਜੀ ਹੋਰ ਤਾਂ ਮੈਂ ਕੀ ਕਹਿ ਰਿਹਾ ਜੀ ਹੁਣ ਤਾਂ ਹੁਣ ਛੋਟੇ ਬੱਚੇ ਹੈਗੇ ਜੀ ਉਹ ਸਕੂਲੇ ਜਾ ਰਹੇ ਹੈ ਤਾਂ ਸਵੇਰ ਕੀ ਕਰਦੇ ਹੈ ਘਰਾਂ ਰ ਉਹਨਾਂ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਆਵਾਜ਼ ਆ ਰਹੀ ਏ ਤੁਹਾਡੀ ਆ ਰਹੀ ਐ ਜੀ ਵ
ਹੈਲੋ ਹਾਂਜੀ ਸਹੀ ਹੈ ਜੀ ਤੁਹਾਡੀ ਗੱਲ ਹਾਂਜੀ ਹਾਂਜੀ
ਹੁਣ ਤੁਸੀਂ ਮੰਨਕੇ ਚਲੋ ਜਿਵੇਂ ਛੋਟੇ ਬੱਚੇ ਹੈ ਛੋਟੇ ਬੱਚੇ ਆ ਜੀ ਸਵੇਰੇ ਜਾ ਰਹੇ ਆ ਜੀ ਕੁੁੱਲੇ
ਹਾਂਜੀ
ਅੱਜ ਕੱਲ੍ਹ ਕੀ ਕਰਦੇ ਆ ਕਿ ਉਹਨਾਂ ਚ ਟਿਫਨਾਂ ਚ ਰੋਟੀ ਚ ਨਹੀਂ ਪਾ ਕੇ ਉਹਨਾਂ ਚ ਮੈਗੀ ਪਾ ਕੇ ਦਿੰਦੇ ਸੀ
ਹਾਂਜੀ ਹਾਂ
ਛੋਟੇ ਬੱਚੇ ਸਟਾਰਟਿੰਗ ਤੋਂ ਹੁਣ ਮੈਗੀ ਮੂਗੀ ਖਾਣ ਲੱਗ ਜਾਂਦੇ ਆ ਉਹਨਾਂ ਬਾਅਦ ਚ ਤਾਂ ਉਹ ਉਹਨਾਂ ਚ ਨਿਬੜ ਕਹਿੰਦੇ ਹੈਂ ਕੇ ਅਸੀਂ ਤਾਂ ਮੈਗੀ ਖਾਵਾਂਗੇ
ਹਾਂ ਇਹ ਸ ਗੱਲ
ਹੁਣ ਤੁਸੀਂ ਮਤਲਬ ਮੰਨ ਕੇ ਚਲੋ ਤੁਸੀਂ ਬਜ਼ਾਰ ਗਏ ਹੋ ਬਾਜ਼ਾਰੋਂ ਆ ਰਹੇ ਹੋ ਤੁਸੀਂ ਤੁਹਾਡੇ ਕੋਲੋਂ ਇਹੀ ਗੱਲ ਕਹਿਣਗੇ ਯਾਰ ਟਿੱਕੀ ਲੈਓ ਜਾਂ ਕੋਈ ਬਰਗਰ ਲਿਓ ਜਾਂ ਚਾਮਨ ਲਿਓ
ਜੀ ਹਾਂ
ਮੈਮ ਇਹਨਾਂ ਚ' ਤਕਲੀਫ਼ਾਂ ਹੈਗੀ ਜਿਵੇਂ ਹੁਣ ਤਾਂ ਸਾਨੂੰ ਮਤਲਬ ਜੋ ਵੀ ਫਾਸਟ ਫੂਡ ਹੈਗੇ ਹੁਣ ਮੇਰੀਜ਼ ਜਾਂਦੇ ਹਾਂ ਆਪਾਂ ਪੀਜ਼ਾ, ਬਰਗਰ ਜੋ ਵੀ ਚੌਮਿਨ ਹੈਗੀ ਤੇ ਹੁਣ ਤਾਂ ਆਪਾਂ ਖਾ ਲੈਂਦੇ ਹਾਂ ਮਗਰ ਜਦੋਂ ਆਪਣੀ ਉਮਰ ਹੋ ਜਾਂਦੀ ਆ ਚਾਲੀ ਪੰਜਾਹ ਸਾਲ ਦੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਹੈ। ਕੀ ਹੋਇਆ ਕੀ ਹੈ ਆਪਣੀ ਹੱਡਿਆ ਕਮਜ਼ੋਰ ਜਾਂਦੀ ਹੈ ਅੱਖਾਂ ਕਮਜ਼ੋਰ ਹੱਡਿਆਂ ਕਮਜ਼ੋਰ ਹੋ ਕੇ ਆਪਾਂ ਚਲਿਆ ਨੀ ਜਾਂਦਾ ਫੇਰ
ਹਾਂਜੀ ਹਾਂਜੀ ਇਹ ਤੇ ਗੱਲ ਸਹੀ ਹੈ ਮੈਂ ਕਹਿੰ ਮੈਨੂੰ ਕੋਈ ਬਾਹਰ ਦਾ ਕੋਈ ਚੀਜ਼ ਵੀ ਪਸੰਦ ਹੈ ਨੀ ਹਾਂ ਕੈਲਸੀਅਮ ਘੱਟ ਜਾਂਦਾ ਅੱਜ ਕੱਲ ਪਤਾ ਥਾਈਰਡ ਬਹੁਤ ਹੋਈ ਜਾਂਦਾ ਲੋਕਾਂ ਨੂੰ ਦਾ ਤੇ ਜਦੋਂ ਡੋਕਟਰ ਕੋਲੇ ਜਾਂਦੇ ਹੋ ਤਾਂ ਇਹ ਕਹਿੰਦਾ ਵੀ ਤਲਈਆਂ ਚੀਜ਼ਾਂ ਨਾ ਖਾਓ ਠੀਕ ਹੈ ਨਾ ਉਹ ਸਾਰੀ ਚੀਜ਼ਾਂ ਬੰਦ ਹੀ ਕਰਉਂਦਾ ਹਾਂਜੀ
ਤੇ ਆਪਣਾ ਇੱਕ ਤਾਂ ਇਹੀ ਹੈ ਵੀ ਆਪਣਾ ਸਰੀਰ ਸਭ ਤੋਂ ਵੱਡੀ ਚੀਜ਼ ਹੈ ਨਾ ਇਹਨੂੰ ਸੰਭਾਲ ਕੇ ਰੱਖੋ ਕੁਦਰਤ ਦੀ
ਹੁਣ ਤਾਂ ਆਪਾਂ ਨੂੰ ਹੁਣ ਤਾਂ ਆਪਾਂ ਨੂੰ ਸਭ ਕੁਝ ਵਧੀਆ ਲੱਗ ਰਿਹਾ ਜੀ ਆ
ਹਮ ਹ
ਖਾਣ ਚ ਸਵਾਦ ਲੱਗ ਰਿਹਾ ਸਭ ਕੁਛ ਵਧੀਆ ਲੱਗ ਰਿਹਾ ਜੀ ਮਗਰ ਜਿਵੇਂ ਜਿਵੇਂ ਉਮਰ ਜਾਊਗੀ ਚਾਲੀ ਪੰਜਾਹ ਸਾਲ ਦੇ ਹੋਵਾਂਗੇ ਨਾ ਉਹ ਤਾਂ ਪਤਾ ਲੱਗੂ
ਹਾਂਜੀ
ਹਾਂਜੀ ਆਪਣੇ ਸਰੀਰ ਕ ਕਮਜ਼ੋਰ ਹੋਜੂਗਾ ਤੇ ਆਪਾਂ ਮਤਲਬ ਫਾਸਟ ਫੂਡ ਹੈ। ਜਿੰਨੇ ਆਪਾਂਖਾਏ ਆ ਨਾ ਹੌਲੀ ਹੌਲੀ ਕਰਕੇ ਆਪਾਂ ਡੋਕਟਰਾਂ ਨੂੰ ਪੈਸੇ ਦੇਵਾਂਗੇ ਆਏ ਤਾਂ ਗੱਲ ਹੈ ਜੀ
ਹਾਂ
ਫੇਰ ਆਪਾਂ ਹੁਣ ਤਾਂ ਮਤਲਬ ਜਿਹੜੀ ਦੁਕਾਨਾਂ ਹੈਗੀ ਹੋਟਲ ਹੈਗੇ ਰੈਸਟੋਰੈਂਟ ਹੈਗੇ ਨਾ ਚੱਕਰ ਕੱਟ ਰਹੇ ਹਾ ਤੇ ਬਾਅਦ ਚ ਡਾਕਟਰ ਦੇ ਚੱਕਰ ਕੱਟਾਂਗੇ
ਫੇਰ ਉਹੀ ਗਲ ਪੈਸੇ ਵੀ ਲੱਗਦੇ ਆ ਬੰਦਾ ਵੀ ਔਖਾ ਹੁੰਦਾ ਤੇ ਕੁਛ ਹੋ ਜਾਂਦਾ
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ
ਤਾਂ ਇਸ ਫਾਸਟ ਫੂਡ ਛੱਡੋ ਕਰਜ਼ ਤੇਜ਼ ਬਣਾਓ ਸਹੀ ਹੈ ਨਾ
ਅੱਛਾ ਤਾਂ ਆਪ ਮਤਲਬ ਕੁੱਛ ਖਾਣਾ ਹੋਵੇ ਨਾ ਠੰਡੇ ਨੂੰ ਅਸੀਂ ਤਾਂ ਆਪੇ ਆਪੇ ਘਰੇ ਬਣਾ ਲੈਂਦੇ ਹਾਂ ਸਮਾਨ ਸਮੂਨ ਨੂੰ
ਹਾਂ ਸਾਡੇ ਪਰਿਵਾਰ ਚ ਕੋਈ ਸਾਡਾ ਸਾਨੂੰ
ਨਹੀਂ ਖਾਂਦਾ ਤਾਂ ਕੋਈ ਨੀ ਜੀ ਮਗਰ ਉਣ ਤਾਂ ਅਸੀਂ ਤਾਂ ਘਰੇ ਹੀ ਕੱਢ ਲੈਂਦੇ ਹਾਂ ਜੇ ਜਦੋਂ ਮਨ ਕਰਦਾ ਖਾਣ ਖੂਨ ਦਾ ਚਲੋ ਚਲੋ ਠੀਕ ਹੈ ਜੀ ਹੁਣ ਮੈਂ ਠੀਕ ਹੈ ਕੱਟ ਰਿਹਾ ਜੀ ਹੈਂ